ਜੀ।
ਹਾਂਜੀ, ਕੀ ਹਾਲ ਏ?
ਠੀਕ -ਠਾਕ ਵਧੀਆ, ਤੁਸੀਂ ਸੁਣਾਓ,?
ਬਸ ਜੀ ਬਸ ਵਧੀਆ, ਹੋਰ ਕੀ ਕਰ ਰਹੇ ਸੀ?
ਬਸ, ਕੁਛ ਨੀ ਬੈਠੇ ਸੀਗੇ। ਥੋੜਾ, ਬਾਰਿਸ਼ ਦਾ ਮੌਸਮ ਸੀਗਾ ਤੁਹਾਡੇ ਇੱਧਰ ਕਿਵੇਂ ਗਰਮੀ ਹੋ ਰਹੀ ਹੈ
ਸਾਡੇ ਇੱਥੇ ਤੇ ਇੰਨੀ ਗਰਮੀ, ਬਰਸਾਤ ਤੇ ਇਹ ਤਾਂ ਪਤਾ ਨੀ ਈਵਨ ਸਾਡੀ ਤੇ ਲਾਈਟ ਵੀ ਗਈ ਦੀ।
ਅੱਛਾ ਜੀ, ਲ ਲਟ ਬ
ਇਨਵਰਟਰ ਵੀ ਕਿੰਨੀ ਦੇਰ ਚੱਲ ਜਾਂਦਾ ਹੈ? ਪਤਾ ਹੀ ਹੈ ਤੁਹਾਨੂੰ, ਹੁਣ ਲਾਈਟਾਂ ਖੇ ਹਰ ਜਗ੍ਹਾ ਚੱਲਣੇ ਨੇ ਗਰਮੀਆਂ ਵਿੱਚ, ਇਨਵਰਟਰ ਵੀ ਬੋਲ ਜਾਂਦਾ ਫਿਰ।
ਬਿਲਕੁਲ ਚਲੋ, ਦਿਨ ਚ ਤਾਂ ਫੇਿਰ ਵੀ ਆਪਾਂ ਟਾਈਮ ਚਲੋ ਔਖਾ ਸੌਖਾ ਕੱਢ ਲੈਂਦੇ ਹ ਰਾਤ ਨੂੰ ਤਾਂ ਬਿਲਕੁਲ ਖੁਲ ਨੀ ਰਿਹਾ ਜਾਂਦਾ ਹੈਗਾ।
ਰਾਤੀ ਤੇ ਏਸੀ, ਪੱਖਾ ਚੱਲੇਗਾ ਤੇ ਤਾਂ ਨੀਂਦਰ ਪੈਂਦੀ ਏ।
ਦਿਨ ਚ ਤਾਂ ਚਲੋ ਐਵੇਂ ਹੁੰਦਾ, ਆਪਾਂ ਇੱਧਰ ਉੱਧਰ ਬਹਿ ਕੇ ਹਨਾ ਚਲੋ। ਟਾਈਮ ਪਾਸ ਕਰ ਲੈਂਦੇ, ਪਰ ਰਾਤ ਨੂੰ ਜਦਾ ਔਖਾ ਹੋ ਜਾਂਦਾ।
ਹਾਂ ਸਾਡੇ ਤੇ ਤਾਂ ਇੰਨੇ ਘੱਟ ਲੱਗਦੇ ਪਏ ਨੇ ਬਿਜਲੀ ਤੇ ਇਹ ਕੁਝ ਕਹਿਣ ਦੀ ਹੱਦ ਨੀ।
ਕਿੱਦਾਂ ਕੱਟ ਲੱਗਿਆ ਹੋਇਆ, ਲਾਈਟ ਖ਼ਰਾਬ ਵਗੈਰਾ ਹੋਈ ਹੋਈ ਐ?
ਪਤਾ ਨੀ ਪਿੱਛੋਂ ਈ ਲਾਈਟ ਨੀ ਆਂਦੀ ਪਈ ਹੁਨ ਪਤਾ ਨੀ ਲਾਈਟ ਖਰਾਬ ਏ, ਰੱਬ ਜਾਨੇ। ਗਰਮੀ 'ਚ ਬੈਠੇ ਦੇ ਆਂ, ਪੱਖੇ ਵੀ ਨੀ ਚੱਲਦੇ ਪਏ।
ਹਾਂਜੀ ਓਈ ਹੈ ਨਾ, ਲਾਈਟ ਤਾਂ ਫਿਰ ਦੇਖੋ ਜਦੋਂ ਬਿਜਲੀ ਅ ਠੀਕ ਕਰਨ ਆਲੇ ਆਣਗੇ ਓਦੋਂ ਈ ਸਈ ਹੋਊਗੀ, ਤੁਸੀਂ ਇੱਕ ਗੱਲ ਦੇਖੋ ਹਨਾ, ਨਾਲੇ ਗਰਮੀਆਂ ਦੇ ਵਿੱਚ ਏਨੇ ਕੱਟ ਕੱਟ ਲੱਗਦੇ ਨੇ ਫਿਰ ਵੀ ਅਪਨਾ ਇਨਾਂ-ਇਨਾਂ ਬਿਲ ਆ ਜਾਂਦਾ ਐ।
ਮੈਂ ਵੀ ਐਈਓ ਕਹਿਣ ਲੱਗੀ ਸੀ, ਬਿੱਲ ਦੇਖੋ ਤੁਸੀਂ ਦਸ ਹਜ਼ਾਰ ਤੋਂ ਥੱਲੇ ਬਿੱਲ ਨੀ ਆਂਦਾ।
ਹਾਂਜੀ, ਨਾਲੇ ਦੇਖੋ ਸਾਰਾ ਦਿਨ ਲਾਈਟ ਨੀ ਰਹਿੰਦੀ।
ਪਹਿਲੇ ਦੇਖੋ, ਪਹਿਲੇ ਜ਼ਮਾਨੇ ਵਿੱਚ ਇੱਕ ਲਾਈਟ, ਪੱਖਾ ਚੱਲਦੇ ਸੀ। ਹਨਾ, ਤੇ ਇੰਨੇ ਵੱਡੇ-ਵੱਡੇ, ਓ ਪੀਲੇ ਰੰਗ ਵਾਲੇ ਲਾਟੂ ਜਗਦੇ ਸੀ, ਹਨਾ?
ਹਾਂਜੀ।
ਤੇ ਬਿੱਲ ਆਂਦਾ ਸੀ ਤੇ ਸਰਕਾਰ ਕਹਿੰਦੀ ਸੀ ਤੁਸੀਂ ਐ ਵਾਈਟ ਕਲਰ ਵਾਲੇ ਪੰਜ ਵੋਟ ਵਾਲੇ ਚਲਾਓ ਇੰਨੀ ਲਾਈਟ, ਰੋਸ਼ਨੀ ਏ ਹੁਨ ਲੋਕਾਂ ਨੇ ਸਭ ਲਗਾਏ ਦੇ ਨੇ ਏਈਓ। ਪੱਖਾ ਚੱਲਦਾ, ਬਸ ਏਕ ਐਕਸਟਰਾ ਕੀ ਚੀਜ਼ ਹੈਗੀ ਏ? ਖਾਲੀ ਇੱਕ ਏਸੀ ਏ ਨਾ, ਓ ਵੀ ਚਲੋ ਸਾਰਾ ਦਿਨ ਕਈ ਲੋਕ ਤੇ ਚਲੋ ਬਚਤ ਕਰ ਹੀ ਲੈਂਦੇ ਨੇ, ਅਸੀਂ ਵੀ ਕਰ ਲੈਂਨੇ ਆਂ ਕਿ ਚਲੋ ਸੋਨ ਲੱਗੇ ਚਲਾ ਲਈਏ ਯਾ ਫਿਰ ਜਦੋਂ ਜ਼ਿਆਦਾ ਗਰਮੀ, ਤਾਂ ਚਲਾ ਲਈਏ ਤੇ ਇੰਨੀ ਕੰਜੂਸੀ ਕਰਕੇ ਸਿਰਫ਼ ਪੱਖਾ, ਲਾਈਟ ਵੀ ਅਸੀਂ ਦੂਸਰੀ ਲਵਾਈ ਦੀ ਏ, ਫਾਈਵ ਸਟਾਰ ਅੱਜ ਕੱਲ ਓ ਚੱਲਦੇ ਪਏ ਨੇ ਫਰਿਜ ਤੇ ਬਿੱਲ ਤਾਂ ਵੀ ਇੰਨਾ
ਹਾਂਜੀ ਓਈ ਐ ਦੇਖੋ, ਪਤਾ ਨੀ ਕਿਵੇਂ ਆਂਦੇ ਨੇ ਇੰਨੇ ਬਿੱਲ ਨਾਲੇ ਦੇਖੋ ਸਾਰਾ ਦਿਨ ਆਪਾਂ ਪੱਖੇ ਨੀਚੇ ਰਹਿੰਨੇ ਆਂ ਤੇ ਕੱਟ ਇੰਨੇ ਲੱਗਦੇ ਨੇ, ਕਈ ਵਾਰ ਤਾਂ ਦੇਖੋ ਰਾਤ ਨੂੰ ਵੀ ਲਾਈਟ ਨੀ ਹੁੰਦੀ ਹੈਗੀ।
ਹੁਨ ਜਿਨਾਂ ਦੇ ਪਰਿਵਾਰ ਵੱਡੇ ਐ ਨਾ ਓਥੇ ਸਮਝ ਲੱਗਦੀ ਐ ਕਿ ਚਲੋ ਵੀ ਏਨਾਂ-ਏਨਾਂ ਬਿੱਲ ਆਗੇ, ਹੁਨ ਸਾਡੇ ਘਰ ਵੇਖੋ ਦੋ ਇੱਕ ਕਮਰੇ 'ਚ ਅਸੀਂ ਸਾਰੇ ਬਹਿ ਜਾਂਨੇ ਆਂ।
ਹਾਂਜੀ।
ਠੀਕ ਏ ਤੇ ਹੁਨ ਰਾਤੀ ਸੋਨਾ ਓਇਓ ਇੱਕੋ ਕਮਰੇ ਵਿੱਚ। ਤੇ ਤਾਂ ਵੀ ਇਨੇ-ਇਨੇ ਬਿੱਲ ਆ ਜਾਂਦੇ ਨੇ, ਸਮਝ ਨੀ ਲੱਗਦੀ ਇਨੇ ਯੂਨਿਟ ਨੇ, ਇਨੇ ਯੂਨਿਟ ਨੇ।
ਪਤਾ ਨੀ ਕਿਉਂ ਇੰਨਾ ਬਿੱਲ ਆਂਦਾ ਹਨਾ, ਕੋਈ ਪਤਾ ਨੀ ਨਾ ਲੱਗ ਰਯਾ ਵੈਸੇ ਏ ਚੀਜ਼ ਦੇਖਨੀ ਚਾਈਦੀ ਏ।
ਸਹੀ ਗੱਲ ਏ, ਹੁਨ ਗਰਮੀਆਂ 'ਚ ਤੇ ਏਸੀ ਚੱਲਦੇ ਨੇ, ਸਰਦੀਆਂ ਚ ਹੀਟ ਟਰ ਚੱਲਦੇ ਨੇ, ਰੂਮ ਮੀਟਰ ਚਲਾ ਲਿਆ ਹਨਾ। ਤੇ ਹੁਨ ਓਦੇ ਬਿਨਾ ਵੀ ਸਰਦਾ ਨੀ, ਹੁਨ ਦੋ ਮਹੀਨੇ ਦੇ ਠੰਡ ਏ ਬੰਦਾ ਕਿੱਥੇ ਜਾਏ। ਠੰਡ ਵਿੱਚ ਸੁੱਤਾ ਨੀ ਜਾਂਦਾ, ਬੈਡ ਵੀ ਇੰਝ ਹੁੰਦਾ ਐ ਬਰਫ਼ ਵਕਣ। ਬੰਦਾ ਕਹਿੰਦਾ ਚਲੋ ਰੂਮ ਮੀਟਰ ਚਲਾ ਕੇ ਥੋੜਾ ਕਮਰਾ ਨਿੱਘਾ ਹੋ ਜੇ।
ਹਾਂਜੀ ਏਈ ਹੈ ਨਾ ਦੇਖੋ, ਕਈ ਤਾਂ ਮਤਲਬ ਦੇਖੋ ਖੋ ਨਾ ਇੱਕ ਕਮਰੇ ਦੇ ਵਿੱਚ ਵੀ ਰਾਤ ਨੂੰ ਅਡਜਸਟ ਕਰ ਲੈਂਦੇ ਨੇ, ਸਾਰੀ ਫੈਮਿਲੀ ਇੱਕ ਦੇ ਵਿੱਚ ਹੀ ਪੈ ਜਾਂਦੇ ਨੇ। ਬਿੱਲ ਦੀ ਬਚਤ ਕਰਨ ਮਾਰੇ ਹੁਨ ਜਿਨ੍ਹਾਂ ਨੇ ਚਲੋ ਦੇਖੋ ਅਲੱਗ-ਅਲੱਗ ਕਮਰੇ ਦੇ ਵਿੱਚ ਪੈਣਾ ਓਨਾਂ ਨੇ ਮੀਟਰ ਵਗੈਰਾ ਵੀ ਅਲੱਗ ਹੁੰਦੇ ਨੇ, ਓ ਵੀ ਅਲੱਗ-ਅਲੱਗ ਬਿੱਲ ਆਵੇ ਓਨਾਂ ਦਾ ਹਨਾ।
ਓ ਤੇ ਬਾ ਮਤਲਬ ਮੀਟਰ ਅਲੱਗ-ਅਲੱਗ ਤੇ ਤਾਂ ਹੁੰਦਾ ਨਾ ਅਗਰ ਕਿਰਾਏ ਤੇ ਦਿੱਤਾ ਹੋਏ, ਅਗਰ ਪਰਿਵਾਰ ਇੱਕੋ ਏ ਤੇ ਇੱਕੋ ਹੀ ਬਿੱਲ ਹੁੰਦਾ ਓਥੇ।
ਨਹੀਂ ਕਈ, ਕਈ ਲਗਵਾ ਲੈਂਦੇ ਨੇ ਦੋ ਮੀਟਰ ਵੀ ਲੱਗ ਜਾਂਦੇ ਨੇ। ਸਾਡੇ ਖੁਦ ਦੇ ਘਰ ਦੇ ਵਿੱਚ ਦੋ ਮੀਟਰ ਨੇ।
ਹਾਂ ਤੇ ਓ ਫੈਮਿਲੀ ਅਲੱਗ-ਅਲੱਗ ਹੋਏਗੀ ਨਾ ਪਰ ਵੱਡਾ ਮੀਟਰ ਤੇ ਇੱਕੋ ਹੀ ਹੋਏਗਾ ਨਾ, ਜੇੜਾ ਲੱਗਦਾ ਏਕ ਪਰਿਵਾਰ ਵਿੱਚ। ਇੱਕ, ਇੱਕ ਮਕਾਨ ਤੇ ਇੱਕੋ ਹੀ ਮੀਟਰ ਲੱਗਦਾ ਏ। ਓ ਸਭ ਮੀਟਰ ਹੁੰਦੇ ਨੇ ਨਿੱਕੇ-ਨਿੱਕੇ ਮੀਟਰ, ਮੈਨੂੰ ਆ ਗੀ ਤੁਹਾਡੀ ਗੱਲ ਸਮਝ ਕੀ ਕਹਨਾਂ ਚਾਂਦੇ ਓ। ਸਾਡਾ ਵੀ ਮਕਾਨ ਏ ਨਾ, ਅਸੀਂ ਕਿਰਾਏ ਤੇ ਕਮਰੇ ਦਿੱਤੇ ਦੇ ਨੇ ਤੇ ਅਸੀਂ ਵੀ ਓਨਾਂ ਦੇ ਕਮਰਿਆਂ ਦੇ ਬਾਰ ਅਲੱਗ-ਅਲੱਗ ਮੀਟਰ ਲਗਾਇਆ ਦਾ ਐ।
ਓਕੇ-ਓਕੇ।
ਹਾਂ ਉਹਨਾਂ ਦੀ ਯੂਨਿਟ ਪਤਾ ਲੱਗ ਜਾਂਦੀ ਨਾ ਓਥੋਂ ਦੀ ਕਿੰਨੀ ਯੂਜ ਹੁੰਦੀ ਏ। ਲੇਕਿਨ ਜੇੜਾ ਇੱਕ ਮਕਾਨ ਏ ਨਾ ਉਸ ਇੱਕ ਮਕਾਨ ਤੇ ਮੀਟਰ ਇੱਕੋ ਹੀ ਮਿਲਦਾ ਐ ਸਰਕਾਰ ਵੱਲੋਂ।
ਠੀਕ ਐ ਠੀਕ
ਹਾਂਜੀ ਹੁਣ ਤੇ ਅੱਜ ਕੱਲ ਉਹ ਵੀ ਮੀਟਰਰ ਲੋਕਾਂ ਦੇ ਬਾਹਰ ਲਗਾਤੇ ਨੀ।
ਹਾਂਜੀ ਹੁਣ ਤਾਂ ਬਾਹਰ ਨਿਕਲੋ।
ਪਹਿਲੇ ਤੁਸੀਂ ਵੇਖਦੇ ਹੋ, ਲੋਕਾਂ ਦੇ ਘਰਾਂ ਦੇ ਅੰਦਰ ਮੀਟਰ ਹਉੁੰਦੇ ਸੀ, ਲੋਕੀ ਤਾਰਾਂ ਲਗਾ ਦਿੰਦੇ ਸੀ। ਸੀ, ਹੈਨਾ ਬਿਜਲੀ ਚੋਰੀ ਕਰਦੇ ਸੀ, ਹਾਂਜੀ ਹਾਂਜੀ ਸੁਣਿਆ ਦਾ ਮੈਂ ਵੀ, ਟੀ ਵੀ ਚ ਵੀ ਦਿਖਾਉਂਦੇ ਹੁੰਦੇ ਸੀ, ਹੈਨਾ ਫੇਰ ਛੱਪ। ਪੈਂਦੇ ਹੁੰਦੇ ਸੀ ਇਹਨਾਂ ਦੇ ਘਰਾਂ ਚ, ਹੁਣ ਤੇ ਮੀਟਰ ਵੀ ਬਾਹਰ ਲੱਗੇ ਨੇ ਤੁਸੀਂ। ਚਲਾਕ ਹਾਂ ਚਲਾਕੀ ਨਹੀਂ, ਤੁਸੀਂ ਹੁਣ ਕਰ ਸਕਦੇ, ਹੁਣ ਲੋਕ। ਲੋਕਾਂ ਨੇ ਬਾਹਰ ਖੰਭਿਆਂ ਤੇ ਲਗਾਤੇ ਨੇ ਮੀਟਰ, ਪੂਰੇ ਪੂਰੇ ਮਹੱਲਿਆਂ ਦੇ ਉੱਥੋਂ ਹੀ ਲੋਕ। ਕੀ ਆਉਂਦੇ ਨੇ ਉੱਥੇ ਹੀ ਮੀਟਰ ਚੈੱਕ ਹੁੰਦਾ ਹੈ, ਨਾਲ ਹੀ ਬਿੱਲ ਫੜ ਕੇ ਦੇਜ
ਕੁਛ ਪਹਿਲਾਂ ਤਾਂ ਵੀ ਬਿੱਲ ਘੱਟ ਆਉਂਦੇ ਸੀਗੇ, ਮੈਨੂੰ ਲੱਗਦਾ ਸੀ ਤਾਰਾਂ ਵਗੈਰਾ ਲਗਾਉਣ ਕਰਕੇ। ਹੁਣ ਦੇਖੋ ਕਿਸੇ ਦੇ ਨਹੀਂ ਰਿਹਾ, ਏਦਾਂ ਦਾ ਸਿਸਟਮ ਵੀ ਕੋਈ ਐਵੇਂ ਤਾਰ ਵਗੈਰਾ।
ਬੜੇ ਲਿਮਿਟਡ 'ਚ ਖਰਚਾ ਕਰਨਾ ਹੁੰਦਾ ਸੀ, ਅੱਜ ਕੱਲ੍ਹ ਤੁਸੀਂ ਬੱਚੇ। ਬੱਚੇ ਹੀ ਵੇਖ ਲੋ, ਬੱਚੇ ਨੇ ਆਪਣਾ ਵੱਖਰਾ ਕਮਰੇ 'ਚ ਬੈਠਣਾ, ਵੱਖਰਾ ਸੈਪਰੇਟ ਟੀ ਵੀ ਹੋਣਾ ਚਾਹੀਦਾ ਹੈ। ਤੁਸੀਂ ਘਰ ਵਿੱਚ ਅਗਰ ਦੋ ਬੱਚੇ ਨਾ, ਤੁਸੀਂ ਵੇਖੋ ਕਿ ਦੋ ਬੱਚੇ ਇੱਕਠੇ ਬੈਠ ਕੇ ਟੀ ਵੀ ਨਹੀ ਦੇਖ ਸਕਦੇ, ਅਸੀ ਹੁੰਦੇ ਸੀ ਅਸੀਂ ਨਾ ਜਦੋਂ ਅਸੀਂ ਛੋਟੇ, ਅਸੀਂ ਪੂਰਾ ਪੂਰਾ ਪਰਿਵਾਰ ਇੱਕ ਟੀ ਵੀ ਥੱਲੇ ਬਹਿ ਕੇ ਦੇਖ ਲੈਂਦੇ ਸੀ। ਹੁਣ ਪਤਾ ਸੀ ਕੀ। ਪਾਪਾ ਦੇ ਹੱਥ ਵਿੱਚ ਰਿਮੋਟ ਤੇ ਮਿਲਣਾ ਨੀ, ਜੋ ਹੈ ਤੇ ਉਹੀਓ ਵੇਖਲੋ। ਤੇ ਹੁਣ, ਹੁਣ ਸਾਨੂੰ ਪਤਾ ਹੁਣ ਸਾਡੇ ਬੱਚੇ ਦੇ ਹੱਥ 'ਚ ਰਿਮੋਟ ਹੈ, ਹੁਣ ਕੁਛ ਨੀ ਮਿਲਣਾ। ਹੁਣ ਬੱਚੇ ਨਾਲ ਬੈਠ ਕੇ ਦੇਖੋ।
ਇਹ ਤਾਂ ਗੱਲ ਤੁਹਾਡੀ ਸਹੀ ਹੈ ਜੀ, ਹਾਂਜੀ।
ਬੱਚੇ ਟੀ ਵੀ ਛੱਡਦੇ ਨਈ ਫਿਰ ਬਿੱਲ ਚਲੋ, ਫੇਰ ਬਿੱਲ ਤੇ ਆਉਣਗੇ ਹੀ ਆਣਗੇ।
ਹਾਂਜੀ ਹਾਂਜੀ ਕੁਛ ਮਤਲਬ ਹੈਨਾ ਚਲੋ, ਜਿਹੜੇ ਤਾਂ ਦੇਖੋ ਬੱਚਤ ਕਰਦੇ ਨੇ ਉਹ ਤਾਂ ਇੱਕ ਕਮਰੇ ਚ ਬੈਠੇ ਰਹਿੰਦੇ ਨੇ ਹੁਣ। ਕਈ ਘਰਾਂ ਦੇ ਵਿੱਚ ਦੇਖੋ, ਜਿੰਨੇ ਕਮਰੇ ਨੇ ਉਨੇ ਹੀ ਪੱਖੇ ਚੱਲ ਰਹੇ ਨੇ, ਓਨੇ ਹੀ ਏ ਸੀ।
ਹਾਂ ਕਈ ਲੋਕੀ ਦੇ ਹੁਣ ਤੁਸੀਂ। ਪਤਾ ਕੀ, ਹੁਣ ਸਰਕਾਰ ਦਾ ਵੀ ਬੜਾ ਫ਼ਰਕ ਪੈਂਦਾ ਹੈ, ਹਰਿਆਣੇ ਚ। ਤੇ ਪੰਜਾਬ ਇਸ, ਤੇ ਜੇ ਐਂਡ ਕੇ ਚ ਬੜਾ ਫਰਕ ਏ ਹੁਣ ਜੇ ਐਂਡ ਕੇ ਜਿਹੜੇ ਜੰਮੂ ਕਸ਼ਮੀਰ ਦੇ ਲੋਕ ਨੇ ਨਾ, ਉਹਨਾਂ ਦੇ ਕਿਰਾਏ ਬਿਜਲੀ ਦੇ ਬਿੱਲ ਬੜੇ ਘੱਟ। ਜਾਂਦੇ ਨੇ। ਪੰਜਾਬ ਵਿੱਚ ਵੀ ਛੇ ਸੌ ਹਾਂ ਨਹੀਂ ਨਹੀਂ। ਪੈਂਦੀ ਐ, ਐਸੀੇ ਗੱਲ ਨੀ ਪੱਖੇ ਦੀ ਲੋੜ ਪੈਂਦੀ, ਲੋਕਾਂ ਨੇ ਏ ਸੀਂ ਵੀ ਲਾਏ ਦੇਣੀ। ਬਸ ਰਾਤੀ ਥੋੜ੍ਹਾ ਜਿਹਾ ਫਰਕ ਪੈ ਜਾਂਦਾ, ਉੱਥੇ ਮੌਸਮ ਵਿੱਚ।
ਪਤਾ ਨੀ ਮੇਰੀ ਇੱਕ ਫਰੈਂਡ ਹੈਗੀ, ਮੇਰੀ ਉਹਨਾਂ ਨਾਲ ਗੱਲ ਹੋਈ ਸੀ।
ਹੂੰ, ਉਹਨਾਂ ਦਾ ਏਰੀਆ ਥੋੜਾ ਉੱਪਰ ਵੱਲ ਜਾ ਕੇ। ਹੈਨਾ ਪਹਾੜੀ ਏਰੀਏ ਵੱਲ ਜ਼ਿਆਦਾ, ਜਿੱਥੇ ਠੰਡਕ ਹੁੰਦੀ ਹੈ, ਜਿਹੜੇ ਮੇਨ ਜੰਮੂ 'ਚ। ਜਿੱਥੇ ਰਹਿੰਦੇ ਨਾ ਲੋਕੀ, ਉਹਨਾਂ ਦੇ ਵੀ ਇਹੀ ਹਿਸਾਬ ਹੈ। ਬਿੱਲ ਆਉਂਦੇ ਹੀ ਨੇ, ਪਰ ਘੱਟ ਆਉਂਦੇ ਨੇ ਬਿੱਲ ਉਹਨਾਂ ਦੇ, ਤੇ ਹਰਿਆਣਾ ਪੰਜਾਬ 'ਚ ਦੇਖੋ। ਫੇਰ ਉਹ ਛੇ ਸੌ ਯੂਨਿਟ ਸਰਕਾਰ ਨੇ ਫ੍ਰੀ ਕੀਤੀ ਦੀ ਏ, ਤੇ ਹੁਣ ਸਾਡੇ ਹਰਿਆਣੇ 'ਚ ਦੇਖ ਲੋ। ਤੁਸੀਂ ਆ ਗਏ, ਕੁੱਛ ਫ੍ਰਰੀ ਨਹੀਂ ਹੈਗਾ ਇੱਥੇ।
ਤਾਂ ਹੀ ਤਾਂ ਦੇਖੋ ਪੰਜਾਬ ਦੇ ਵਿੱਚ ਇਹ ਚੀਜ਼ ਦਾ ਫ਼ਰਕ ਆ, ਹੈਨਾ ਲੋਕਾਂ ਨੂੰ ਇਹ ਹੋ ਜਾਂਦਾ ਵਿੱਚ। ਛੇ ਸੌ ਯੂਨਿਟ ਮਾਫ਼ ਹੈ ਨਾ, ਤਾਂ ਕਰਕੇ ਲੋਕੀ ਮਤਲਬ ਉਸ ਹਿਸਾਬ ਨਾਲ ਬਿਜਲੀ ਵਰਤਦੇ ਨੇ। ਵੀ ਹਨਾ ਚਲੋ ਇੱਕ ਬੰਤੀ। ਇੱਥੇ ਹੀ ਬਹਿ ਗਈ ਇੱਥੇ ਏ ਸੀ ਲਗਾ ਲਿਆ, ਤਾਂ ਕਿ ਦੇਖੋ ਜੇ ਵੱਧ ਬਿਜਲੀ ਵਰਤੀ ਗਈ ਤਾਂ ਦੇਖੋ। ਉਹ ਬਿੱਲ ਸਾਰਾ ਨਿਕਲੇਗਾ, ਇਹ ਚੀਜ਼ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਦੇਖੋ।
ਸਹੀ ਗੱਲ ਹੈ, ਲੋਕੀ ਬੱਚਤ ਆਪ ਆਪਣੇ ਹਿਸਾਬ ਨਾਲ। ਬੱਚਤ ਕਰਨ ਲੱਗ ਗਏ ਨੇ, ਸਾਡੇ ਇੱਥੇ ਤੇ ਇੰਨੀ ਮਹਿੰਗੀ ਬਿਜਲੀ ਹੈ।
ਹਾਂਜੀ ਨਾਲੇ ਤਾਂ ਦੇਖੋ ਬਿਜਲੀ ਦੀ ਬੱਚਤ। ਚਲੋ ਇਹ ਨਾ ਦੇਖੋ, ਜਿਹੜਾ ਆਪਾਂ ਨੂੰ ਇਹਨਾਂ ਇਹਨਾਂ ਬਿੱਲ ਭਰਨਾ ਪੈਂਦਾ ਨਾ, ਉਹਦੇ ਵਿੱਚ।
ਹਾਂ, ਥੋੜੀ ਜੀਨਾ ਅਵੇਅਰਨੈਸ ਲੋਕਾਂ 'ਚ ਵੀ ਘੱਟੀ ਗਈਏ ਲੋਕੀ ਕਹਿੰਦੇ ਅਸੀਂ ਬਿੱਲ ਈ ਦਾਗੇ। ਪਰ ਐ ਨੀ ਪਤਾ ਲੱਗਦਾ ਪਿਆ ਪਿੱਛੋਂ ਦੀ ਰਿਸੋਰਸਿਸ ਕਿਤੇ ਖ਼ਤਮ ਹੁੰਦੇ ਪਏ ਨੇ ਬਿਜਲੀ ਕਿੱ ਥੋਂ ਆਦੀ ਪਈ ਏ ਪਾਣੀ ਕਿੱਥੇ ਲੱਭਦਾ ਪਿਆ ਹੁਣ।
ਏ ਤਾਂ ਗੱਲ ਸਈ ਏ।
ਹਾਂ, ਪੰਦਰਾਂ ਤੂੰਦ ਅੱਜ ਕੱਲ੍ਹ ਲੋਕੀ ਚੀਜ਼ਾਂ ਯੂਸ ਕਰਦੇ ਪਏ ਨੇ। ਫੋਨ ਹੀ ਵੇਖ ਲੋ, ਫੋਨ ਹੀ ਚਾਰ ਹਰ ਬੰਦੇ ਚ ਚਾਰਜਿੰਗ ਤੇ ਫੋਨ ਕਿਸੇ ਦਾ ਕਿਸੇ ਦਾ ਤੇ ਲੱਗਿਆ ਈ ਹੋਇਆ ਜੀ।
ਸਈ ਗੱਲ ਆ ਜੀ ਫੋਨ ਫੁੱਲ ਵੀ ਚਾਰਜਰ ਹੋਏਗਾ ਨਾ ਜੀ ਅੱਸੀ ਪਰਸੈਂਟ ਤਾ ਵੀ ਓਨੂੰ ਚਾਰਜਰ ਤੇ ਲਗਾਣਾ।
ਰੋਟੀ ਭਾਵੇਂ ਭੁੱਖ ਲੱਗੀ ਹੋਈ ਆ ਰੋਟੀ ਦੀ ਨਈ ਐਨੀ ਟੈਂਸ਼ਨ ਹੁੰਦੀ ਕਿਸੇ ਨੂੰ। ਫੋਨ ਦੀ ਚਾਰਜਿੰਗ ਫੁੱਲ ਹੋਣੀ ਚਾਈਦੀ ਐ, ਹਾਂ।
ਰੋਟੀ ਦਾ ਤਾਂ ਸਰਜੂਗਾ ਬਟ ਫੋਨ ਦੀ ਜੇੜੀ ਚਾਰਜਿੰਗ ਆ ਤਾਂ ਭੁੱਲ ਕ
ਜਾਂ ਫੋਨ ਹੱਥ ਚ ਹੋਏਗਾ ਜਾਂ ਤੇ ਫੋਨ ਚਾਰਜਿੰਗ ਤੇ ਹੋਏਗਾ।
ਬਿਲਕੁਲ-ਬਿਲਕੁਲ ਸਈ ਗੱਲ ਹਾਂਜੀ-ਹਾਂਜੀ।
ਹਰ ਇੱਕ ਨੂੰ ਜਲਦੀ ਹੁੰਦੀ ਏ ਸਾਨੂੰ ਵੀ ਹੁੰਦੀ ਐ ਅਸੀਂ ਜਲਦੀ ਕੰਮ ਤੋਂ ਫਰੀ ਹੋ ਗਏ ਫੋਨ ਚਲਾ ਲਈਏ।
ਬਿਜਲੀ ਤੇ ਦੇਖੋ ਚੱਲਣ ਵਾਲੀਆਂ ਚੀਜ਼ਾਂ ਵੀ ਜ਼ਿਆਦਾ ਆ ਗਈਆਂ ਹੁਣ ਤੁਸੀਂ ਉਹ ਇੰਡਕਸ਼ਨ ਨੂੰ ਹੀ ਦੇਖ ਲਓ ਹਨਾ ਲੋਕ ਜਿਵੇਂ ਹੁਣ ਸਿਲੰਡਰ ਵਗੈਰਾ ਮੈਂਗੇ ਹੋਏ ਸੀ ਸੀਗੇ ਤਾਂ ਦੇਖੋ ਜਿਆਦਾਤਰ ਲੋਕ ਹਨਾ ਮਿਲ ਨ ਰਹੇ ਸੀ ਸਿਲੰਡਰ।
ਇੰਡਕਸ਼ਨ ਤੇ ਯੂਸ ਕਰ ਇੰਡਕਸ਼ਨ ਕੇੜਾ ਘੱਟ ਤੁਸੀਂ ਸੇਫ ਸਮਝਦੇ ਓ? ਉੲ ਪਿਛਲੀ ਵਾਰੀ ਮੈਂ ਚਾ ਬਣਾਈ ਸੀ, ਤੁਸੀਂ ਬਿਲੀਵ ਨੀ ਕਰਦੇ ਹੈਗੇ ਚਾ ਮੇਰੇ ਕੋਲ ਗ਼ਲਤੀ ਹੋ ਗੀ- - ਓ ਚਾ ਕਿੱਧਰੇ ਉਬਲ ਕੇ ਬਾਰ ਆ ਗਈ ਜਿੰਨਾ ਕੱਚ ਸੀ ਨਾ ਸਾਰਾ ਦਾ ਸਾਰਾ ਟੁੱਟ ਗਿਆ ਓਦਾ। ਮੈਂ ਬਾਰ ਆਈ ਕੱਚ ਦੇ ਤੁਕੜੇ ਬਾਰ ਤੱਕ ਪਈ ਮੈਂ ਕੇਆ ਏ ਕੀ ਡਿੱਗਿਆ ਪਇਆ ਮੈਂ ਅੰਦਰ ਜਾ ਕੇ ਦੇਖ ਖਿਆਂ ਮੈਂ ਜਲਦੀ -ਜਲਦੀ ਭੱਜ ਕੇ ਫਿਰ ਓਦਾ ਸਵਿੱਚ ਉਤਾਰਿਆ। ਸੇਫ ਥੋੜੀਆਂ ਨੇ ਏ ਚੀਜ਼ਾਂ ਵੀ ਬਿਜਲੀ ਵਾਲੀ ਚੀਜ਼ਾਂ ਤੋਂ ਬਚਾਅ ਵੀ ਰੱਖਣਾ ਪੈਂਦਾ, ਬਿਜਲੀ ਤੇ ਓ ਕੈਂਦੇ ਨਾ ਅੰਨੀ, ਬੋਲੀ, ਬੈਰੀਏ।
ਕਈ ਵਾਰ ਏ ਮਲਬ ਨਾ ਦੇਖੋ ਇੰਨੀ ਇਹਨਾਂ ਦੀ ਆਪਾਂ ਜਿੰਨਾ ਆਪਾਂ ਇਹਨਾਂ ਦੇ ਪ੍ਰੈਸ਼ਰ ਪਾਦੇ ਨਾ ਇੰਡਕਸ਼ਨ ਹਾਜੀ ਓਨੀ ਏਨਾਂ ਦੀ ਕਪੈਸਟੀ ਹੁੰਦੀ ਨੀ ਕਿਉਂਕਿ ਏ ਫੂਕ ਵੀ ਜਾਂਦੇ ਨੇ ਕਈ ਵਾਰ, ਹਾਂਜੀ।
ਕੁੱਕਰ ਅਸੀਂ ਇੰਨੇ ਭਾਰੇ ਭਾਰੇ ਗੈਸ ਤੇ ਰੱਖ ਦਿੰਦੇ ਆ, ਪੰਜ ਕਿਲੋ ਦਾਲ ਏਦੇ ਤੇ ਚੜਾ ਸਕਦੇ ਆ ਤੁਸੀਂ?
ਨਈ ਜੇੜਾ ਕੰਮ ਦੇਖੋ ਗੈਸ ਤੇ ਚੁੱਲੇ ਚੁੱਲਾ ਮੈਨੂੰ ਲੱਗਦਾ ਸਾਰਿਆਂ ਨਾਲੋਂ ਬੈਸਟ ਆ।
ਕੀ ਕਿਸੇ ਵੇਲੇ ਤੁਆਡਾ ਗੈਸ ਖ਼ਤਮ ਹੋ ਜੇ ਤੇ ਤੁਸੀਂ ਚਾਅ ਪਾਣੀ ਕੁੱਝ ਛੋਟਾ ਮੋਟਾ
ਹਾਂਜੀ, ਨੀ ਪਰ ਲੋਕੀ ਦੇਖੋ ਹਨਾ ਸਾਰੀਆਂ ਚੀਜ਼ਾਂ ਈ ਗਰਮ ਪਾਣੀ ਕਰ ਲੱਗ, ਲੱਗ ਜਾਣਗੇ।
ਹਾਂ, ਹੁਣ ਜੇੜੇ ਲੋਕ ਕਿਰਾਏ ਤੇ ਰੈਂਦੇ ਨੇ ਓਨਾਂ ਵਾਸਤੇ ਫਾਇਦਾ ਏ। ਕੀ ਅਸੀਂ ਕਿੱਤੇ ਗੈਸ ਚੁਲਾ ਕਿੱਤੇ ਲੈ ਕੇ ਜਾਵਾਂਗੇ ਚਲੋ ਬੀ ਇੰਡਕਸ਼ਨ ਲੈ ਜਾਓ। ਓਸੇ ਦੇ ਫੁਲਕੇ ਬਣਗੇ ਓਸੇ ਦੇ ਦਾਲ ਇੱਕ ਛੋਟੀ ਫੈਮਿਲੀ ਐ ਦੋ ਬੰਦਿਆਂ ਦਾ ਗੱਲ ਏ। ਵੱਡੇ ਪਰੀਵਾਰਾਂ ਚ ਥੋੜੀ ਵਾਰ ਖਾਂਦਾ ਏ।
ਹਾਂਜੀ ਏਦਾ ਤਾਂ ਦੇਖੋ ਛੋਟੇ ਮੋਟੇ ਕੰਮਾਂ ਲਈ ਆ ਨਾ ਵੀ ਚਲੋ ਕਈ ਵਾਰ ਗੈਸ ਮੋ ਜਾਂ ਮੰਨ ਲਓ ਕੋਈ ਚਾਅ ਥੋੜੀ ਬੌਤੀ ਚਾਅ ਬਣਾਣੀ ਆ ਆਪਾਂ ਨੇ, ਕੋ ਥੋੜਾ ਮੋਟਾ ਦੁੱਧ ਵਗੈਰਾ ਗਰਮ ਕਰਨਾ ਅਨਾ ਏਦਾਂ ਦੀਆਂ ਚੀਜ਼ਾਂ ਨਈ ਬਣਿਆ ਏ।
ਹਾਂ ਹੁਣ ਮਸ਼ੀਨਾਂ ਦੇਖੋ ਅੱਜ ਕੱਲ ਵੋ ਛਨ ਮਸ਼ੀਨਾਂ ਆਟੋਮੈਟਿਕ ਆ ਗਈਆਂ ਨੇ ਪੈਲੇ ਸੈਮੀ ਆਟੋਮੈਟਿਕ ਹੁੰਦੀ ਸੀ, ਹੁਣ ਆਟੋਮੈਟਿਕ ਕੱਪੜੇ ਪਾਓ ਧੁੱਪ ਕੇ ਆਣਗੇ ਬਾਰ।
ਫੇਰ ਓਦੇ ਕੋ ਬਿਜਲੀ ਵੀ ਤਾਂ ਓਦੇ ਨਾਲ ਜਾਦਾ ਲੱਗਦੀ ਆ ਜਿ ਦੇਖੋ ਜਿੰਨਾ ਓ ਕੌ ਮਸ਼ੀਨ ਕੰਮ ਜਾਦੇ ਕਰੂਗੀ ਓਨੀ
ਅੱਜ ਕੱਲ ਪ੍ਰੈਸਾਂ ਓ ਵਾਲੀ ਸਟੈਂਡ ਵਾਲੀ ਪ੍ਰੈਸਾ ਖਤਮ ਹੋ ਗਈਆਂ ਆ ਓ ਚੱਲ ਗਈਆਂ ਸਟੀਮ ਪ੍ਰੈਸ। ਸਟੈਂਡ ਤੇ ਲਗਾਓ ਕਮੀ ਜੋ ਸਟੀਮ ਆਦੀ ਏ ਇੱਕ ਮਿੰਟ ਚ ਚਲੋ ਬੀ ਕੰਮ ਖਤਮ।
ਓਈ ਮਤਲਬ ਜਿੰਨਾ ਏ ਮਸ਼ੀਨਾਂ ਕੰਮ ਕਰ ਰਈ ਆ ਹੁੰਦੀ ਬਿਜਲੀ ਵੀ ਜਾਂਦਾ ਫੂ
ਹਾਂ ਜਿੰਨੀਆਂ ਸੂਲਤਾਂ ਫੇਰ ਜਿੰਨੀਆਂ ਸਹੂਲਤਾਂ ਫੇਰ ਓਨੇ ਤੁਸੀਂ ਬਿਲ
ਬਿਲਕੁਲ- ਬਿਲਕੁਲ ਸਹੀ ਗੱਲ ਹੈ। ਬਾਕੀ ਹਨਾ ਚਲੋ ਆਪਾਂ ਨੂੰ ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ ਇਹ ਨੀ ਹੈਗਾ ਕਿ ਆਪਾਂ ਨੂੰ ਮਿਲੀ ਕੋਈ ਹੈ ਤਾਂ ਆਪਾਂ
ਜ਼ਰੂਰੀ ਆਂਦੇ ਦਸ ਸਾਲ ਤੱਕ ਤੁਸੀਂ ਦੇਖੋ ਰਿਸੋਰਸਿਸ ਵੀ ਖਤਮ ਹੁੰਦੇ ਪਏ ਨੇ।
ਬਿਲਕੁਲ-ਬਿਲਕੁਲ ਅੰਨੇ ਵ ਵਰਤੋਂ ਕਰਨੀ ਚਾਹੀਦੀ ਹੈ ਨਾ ਤੁਸੀਂ ਵੀ
ਕਿਸੇ ਹੋਰ ਤਾਂ ਦੇ ਹੀ ਨਹੀਂ ਦੇਣਾ ਧਿਆਨ ਨਾਲ ਵਰਤਣਾ ਚਾਹੀਦਾ ਸਭ ਕੁੱਛ
ਬਿਲਕੁਲ- ਬਿਲਕੁਲ ਤੁਸੀਂ ਘਰੇ ਇੱਕ ਪੱਖਾ ਹੀ ਹਾਂਜੀ- ਹਾਂਜੀ ਇੱਕ ਵ ਬਿਲਕੁਲ -ਬਿਲਕੁਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ। ਹਾਂ